ਹੈਲੋ ਸਤਿ ਸ਼੍ਰੀ ਅਕਾਲ
ਸਤਿ ਸ਼੍ਰੀ ਅਕਾਲ ਜੀ। ਘਾਰ ਕੀ ਹਾਲ ਚਾਲ ਠੀਕ ਹੋ ਤੁਸੀਂ।
ਾਂ ਹਾਂਜੀ ਹਾਂਜੀ ਵਧੀਆ ਤੁਸੀਂ ਸੁਣਾਓ
ਮੈਂ ਵੀ ਵਧੀਆ ਮੈਂ ਤੁਹਾਨੂੰ ਨੂੰ ਯਾਦ ਕਰਦੀ ਪਈ ਸੀ ਉਹਨੇ ਮੈਂ ਕਿਹਾ ਇੰਨੇ ਦਿਨ ਹੋ। ਗਏ ਫੋਨ ਨੀ ਆਇਆ
ਅੱਛਾ ਚੱਲ ਵਧੀਆ ਕੀਤਾ ਤੁਸੀਂ ਯਾਦ ਕਰ ਲਿਆ ਤੇ
ਹਾਂ ਮੈਂ ਕਾਫ਼ੀ ਦਿਨ ਤੋਂ ਸੋਚ ਪਈ ਸੀਗੀ ਫੋਨ ਕਰਾਂ ਕਰਾਂ ਬਸ ਟਾਈਮ ਹੀ ਨਹੀਂੀ ਮਿਲਦਾ ਪਿਆ ਸੀ ਛੁੱਟੀਆਂ ਪੈ ਗਈਆਂ ਬੱਚਿਆਂ ਦੀਆਂ ਤੇ ਸ ਲੇਟ ਉੱਠਦੇ ਆ। ਕੋ ਤਾਂ ਥੋੜਾ
ਹਾਂ ਉਹ ਤਾਂ ਇ ਹੀ ਹੈ। ਬਸ ਉਹੀ ਹੈ ਨਾ ਹੁਣ ਛੁੱਟੀਆਂ ਪੈ ਗਈਆਂ ਲੇਟ ਉੱਠਾਂਗੇ ਤੇ ਸਾਰਾ ਕੰਮ ਹੀ ਲੇਟ ਲੇਟ ਲੇਟ
ਹਾਂ ਉਹੀ ਸਹੀ ਗੱਲ ਜਦੋਂ ਸਵੇਰੇ ਸਕੂਲ ਬੱਚੇ ਜਾਂਦੇ ਸਵੇਰੇ ਉਠ ਜਾਂਦੇ ਸਿੱੇ ਸਵੇਰੇ ਛੇ ਸਾਢੇ ਛੇ ਤੱਕ ਉੱ ਜਾਂਦੇ ਸੀ ਫਿਰ ਸਾਰਾ ਕੰਮ ਵੀ ਜਲਦੀ ਹੋ। ਜਾਂਦਾ ਸੀ ਹੁਣ ਲੇਟ ਉੱਠਦੇਿਆਂ ਸਾਰਾ ਕੰਮ ਖ਼ਰਾਬ ਹੁੰਦਾ ਔਰ ਪਤਾ ਥਕਾਵਟ ਬੱਚਾ ਪੂਰਾ ਦਿਨ ਨਾ ਅਹ ਸੁਸਤ ਬਣਿਆ ਰਹਿੰਦਾ ਹੈ। ਕਿਉਂਕਿ
ਸੁਸਤ ਰਹਿਦੇ ਹਾਂ ਲਟ ਉਟਦੇ ਪਤਾ ਕੀਏ ਉਹ ਵੀ ਉਵੇਂ ਚੱਲਾਂਗੇ ਅਸੀਂ ਲੇਟ ਉੱਠਾਂਗੇ ਤਾਂ ਸਾਡਾ ਲੇਟ ਨਾਸ਼ਤਾ ਪਾਣੀ ਚੱਲੇਗਾ ਲੇਟ ਨਾਵਾਂ ਧੋਵਾਗੇ ਤੇ ਇਸ ਕਰਕੇ ਵੀ ਚਲੋ ਹੁਣ ਅਸੀਂ ਕਹਿ ਵੀ ਨੀ ਸਕਦੇ ਬੱਚੇ ਬੱਚਿਆਂ ਨੂੰ ਵੀ ਤੁਸੀਂ ਜਲਦੀ ਉੱਠੋ ਬੱਚ ੱਚ ਨੇ ਕਹਿਣਾ ਕਿ ਵੀ ਸਾਡੀ ਇਹ ਤਾਂ ਦਿਨ ਹੈਗੇ ਆ ਅ ਮਤਲਬ ਛੁੱਟੀਆਂ ਹੈਗੀਆਂ ਅਸੀਂ ਆਰਾਮ ਨਾਲ ਉੱਠਣਾ ਤਾਂ ਹੀ ਪਰ ਬੱਚਿਆਂ ਨੂੰ ਇਨਾ ਪਤਾ ਲੱਗਦਾ ਕਿ ਕੰਮ ਤੇ ਮਾਵਾਂ ਦਾ ਵੱਜ ਜਾਂਦਾ ਨਾ ਮੰਮੀੀਆਂ ਦਾ ਵੱਧ ਜਾਂਦਾ ਕੰਮ ਤੇ
ਅੱਜੇ ਤੱਕ ਮੇਰਾ ਤੇ ਮੁੰਡਾ ਨਾਹਾਤਾ ਵੀ ਨੀ ਇਹ ਦੇਖੋ ਇੰਨਾ ਟਾਈਮ ਹੋਣ ਵਾਲਾ ਹਜੇ ਤੱਕ ਨਾਤਾ ਨੀ ਹੁਣ ਤੇ ਉਹਨੇ ਨਾਸ਼ਤਾ ਕੀਤਾ ਸੀ ਪਰ ਸਿਹਤ ਹੀ ਖ਼ਰਾਬ ਹੋਣੀ ਹੈ ਦੋ ਟਾਈਮ ਰੋਟੀ ਖਾਣੀ ਹੈ ਬਸ
ਹਾਂ ਉਹ ਤੇ ਹੈਈ ਪਤੈ ਬ ਤੈਨੂੰ ਹਾਂ ਓਹੀ ਹਾਂ ਚਲੋ ਹੁਣ ਜ ਕਹਿ ਦੋ ਵੀ ਚਲ ਦੋ ਚਾਰ ਦਿਨ ਤੁਸੀਂ ਆਪਣਾ ਏ ਕਰੋ ਤੇ ਆਪਣਾ ਨਾਸ਼ਤਾ ਪਾਣੀ ਟਾਈਮ ਸਿਰ ਕਰ ਲਿਆ ਤੇ ਸਾਡਾ ਕੰਮ ਵੀ ਖਤਮ ਹੋ ਜੇ ਜਲਦੀ ਤੇ ਇਸ ਤਰ੍ਹਾਂ ਨਾ
ਨੀ ਐਤਵਾਰ ਨੂੰ ਭਾਵੇਂ ਲੇਟ ਉਟ ਜਾਓ ਪਰ ਬਾਕੀ ਤੇ ਸੋਮਵਾਰ ਤੋਂ ਲੈ ਕੇ ਤੱਕ ਜਲਦੀ ਉੱਠੋਇ ਜ਼ਿਆਦਾ ਲੇਟ ਵੀ ਨਾ ਉੱਠੋ ਦਸ ਗਿਆਰਾਂ ਵਜੇ ਤੱਕ ਉੱਠ ਜਾਓ
ਹਾਂ ਹੁਣ ਉਹੀ ਗੱਲ ਨਾ ਹੁਣ ਆਪਾਂ ਵੱਡੇ ਬੰਦੇ ਹੁਣ ਅਸੀਂ ਤੇ ਅਸੀਂ ਤਾਂ ਉੱਠਣਾ ਹੀ ਉੱਠਣਾ ਤੇ ਅਸੀਂ ਤਾ ਕਿਯੋਂਕਿ ਸਾਰਾ ਕੰਮ ਕਰਨਾ ਫੇਰ ਜਲਦੀ ਉੱਠਾਂਗੇ ਆਪਣਾ ਜਲਦੀ ਕੰਮ ਮੁਕੇੇਗਾ ਨਾਸ਼ਤਾ ਪਾਣੀ ਜਲਦੀ ਹੋਏਗਾ ਫੇਿਰ ਉਸ ਤੋਂ ਬਾਅਦ ਆਪਣਾ ਘਰ ਦਾ ਬੜਾ ਕੰਮ ਹੁੰਦੈ ਭਾਵੇਂ ਆਪਣਾ ਆਉਂਦੀ ਹੈ ਕੰਮ ਵਾਲੀ ਤੇ ਲੇਕਿਨ ਫੇਰ ਵੀ ਬਹੁਤ ਕੰਮ ਕਰਨਾ ਪੈਂਦੈ
ਕਾਂਵਲੀਆਂ ਵੀ ਕਿੱਥੇ ਸਾਡੇ ਤੇ ਇੱਥੇ ਕੰਮ ਵਾਲੀ ਵੀ ਇੰਨੀ ਲੇਟ ਆਉਂਦੀ ਇੱਕ ਦੋ ਵਜੇ ਕੰਮ ਵਾਲੀ ਆਉਂਦੀਏ ਮੈਂ ਤੇ ਉਹਦਾ ਕੰਮ ਵੀ ਛੁਡਵਾ ਦਿੱਤਾ ਇੰਨੀ ਲੇਟ ਆਉਂਦੀ ਹੈ ਸਾਡੇ ਰੋਟੀ ਤੇ ਖਾਣ ਦਾ ਟਾਈਮ ਹੁੰਦਾ ਤੇ ਆ ਕੇ ਬਹਿ ਜਾਂਦੀ, ਹੁਣ ਅਸੀਂ ਰੋਟੀ ਖਾਈਏ ਦੇਖਦੀ ਵੀ ਨਹੀਂ ਸੀ, ਮੈਂ ਤੇ ਕੀ ਸਫ਼ਾਈ ਕੀਤੀ ਹੈ। ਕੀ ਨਹੀਂ ਕੀਤੀ।
ਅੱਛਾ ਹਾਂ, ਇਹਨਾਂ ਦਾ ਵੀ ਬੁਰਾ ਹਾਲ ਹੀ ਹੈ। ਬਸ ਉਹ ਤਾਂ ਜੇ ਕਹਿਤਾ ਕਹਿ ਦੋ ਤੇ ਕਰ ਦਿੰਦੀਆਂ ਨਹੀਂ ਤੇ ਬਸ
ਹਾਂ, ਉਹੀ ਔਰ ਪੈਸੇ ਮੰਗਣ ਤੇ ਇਕਦਮ ਆ ਜਾਏਗੀ। ਨਾਲ ਈ
ਹਾਂ ਤਾਂ ਮਹੀਨਾ ਨੀ ਖਤਮ ਹੋਣ ਦਿੰਦੇ।
ਹਾਂ ਉਹੀ ਮੈਂ ਤੇ ਆਪ ਆਪਣੇ ਬੱਚਿਆਂ ਨੂੰ ਕਹਿੰਦੀ ਹਾਂ ਕਿ ਸੈਲਫ ਇਨਡੀਪੇਂਡਡ ਆਪਣੇ ਆਪ ਖਾਣਾ ਪੀਣਾ ਦੇਖੋ, ਬਣਾਉਣਾ ਸਿੱਖੋ, ਕੱਲ ਨੂੰ ਅਸੀਂ ਕਿਤੇ ਚਲੇ ਜਾਈਏ ਤੇ ਥੋੜਾ ਬਹੁਤ ਬਣਾਉਣਾ ਹੈ ਨਾ ਗੁਜ਼ਾਰਾ ਕਰ ਲਏ।
ਹਾਂ ਉਹ ਤਾਂ ਇਹ ਬੱਚੇ ਨੂੰ ਬਣਾਣਾ ਤੇ ਚਾਹੀਦਾ। ਬਸ ਕੋ ਏਦ ਏਦਾਂ ਹੈਗੀ। ਚੱਲ ਮੁੰਡੇ ਨਹੀਂ ਹੈਗੀ ਏ, ਚੱਲ ਕੁੜੀਆਂ ਨੂੰ ਤੇ ਆਪਣਾ ਮਾੜਾ ਥੋੜ੍ਹੀ ਮੋਟੀ ਰੋਟੀ ਵਗੈਰਾ ਆਪਣਾ ਜਿਵੇਂ ਹੋਰ ਕੁਛ ਨੀ ਚਾਵਲ ਹੀ ਬਣਾ ਕੇ ਬੰਦਾ ਮਤਲਬ ਚਲ ਖਵਾ ਦਿੰਦਾ ਹੈ, ਕਿਸੇ ਹੋਰ ਜੋ ਹੈਗੇ ਨੇ ਆਪਣੀਆਂ ਨੂੰ ਛੋਟਿਆਂ ਨੂੰ ਤੇ ਬਸ ਬਣਾਉਣਾ ਵੀ ਜ਼ਰੂਰੀ ਹੈ, ਚਲੋ ਸਿਖਾਣਾ ਚਾਹੀਦਾ।
ਸਹੀ ਗੱਲ ਏ, ਮੈਂ ਤੇ ਆਪ ਸਭ ਨੂੰ ਸਿਖਾਉਂਦੀ ਹਾਂ। ਪਰ ਸਿੱਖਦੇ ਕਿੱਥੇ, ਅੱਜ ਕੱਲ੍ਹ ਦੇ ਬੱਚੇ ਕਹਿੰਦੇ, ਅਸੀਂ ਫੋਨ ਤੋਂ ਮੰਗਾ ਲਵਾਂਗੇ ਔਡਰ ਕਰ ਲਾਂਗੇ ਰੋਜ਼ ਰੋਜ਼ ਵੀ ਬਾਹਰ ਦਾ ਖਾਣਾ ਫੇਰ ਠੀਕ ਥੋੜੀ ਏ।
ਹਾਂ, ਬਾਹਰ ਦਾ ਖਾਣਾ ਨੀ ਠੀਕ ਹੈਗਾ, ਹੁਣ ਸਾਨੂੰ ਕੀ ਪਤਾ ਕਿੱਦਾਂ ਦਾ ਤੇਲ ਲਗਾਉਂਦੇ ਨੇ ਜਿਆਦਾ ਨਹੀਂ ਲਗਾਉਂਦੇ। ਕੋਈ ਬੇਹਾ ਤੇਲ ਹੁੰਦਾ ਹੈ, ਹੁਣ ਅਸੀਂ ਘਰ ਅਸੀਂ ਤਿੰਨ ਚਾਰ ਪੰਜ ਦਿਨਾਂ ਤੋਂ ਬਾਅਦ ਅਸੀਂ ਤੇਲ ਹੀ ਨਹੀਂ ਵਰਤਦੇ। ਕਿਉਂਕਿ ਕਹਿੰਦੇ ਆ, ਫੇਰ ਤੇਲ ਥੋੜਾ ਜਿਹਾ ਰੰਗ ਆਪਣਾ ਚੇਂਜ ਕਰ ਦਿੰਦਾ ਨਾ। ਫੇਰ ਉਹ ਖ਼ਰਾਬ ਕਰਦੇ, ਰੰਗ ਖ਼ਰਾਬ ਹੋ ਤੇ ਹਾਂ ਨਹੀਂ ਵਰਤਦੇ। ਤਾਂ ਨਹੀਂ ਨਹੀਂ ਅਸੀਂ ਵਰਤਦੇ ਤਾਂ ਸਰੋਂ ਦਾ ਤੇਲ ਹੀ ਹੈ, ਲੇਕਿਨ ਤਾਜ਼ਾ ਮਤਲਬ ਸਾੜਦੇ ਹਾਂ ਜਿਵੇਂ ਉਹ ਨਹੀਂ ਮਤਲਬ ਸਬਜ਼ੀ ਵਾਸਤੇ ਹਾਂ। ਤਾਜ਼ਾ ਸਾੜ ਕੇ ਤੇ ਫੇਰ ਉਸ ਤੋਂ ਬਾਅਦ ਨਾਲੀ ਆਪਾਂ ਤੜਕਾ ਲਗਾ ਲੈਂਦੇ ਕਿਸੇ ਚੀਜ਼ ਨੂੰ ਲਗਾਣਾ ਏ ਤੇ ਤੇ ਬਸ ਦੋ ਤਿਨ ਦੋ ਦਿਨ ਤੇ ਅਸੀਂ ਚਲਾ ਪਹੇ ਆਾਂ ਦੋ ਜਾਂ ਤਿੰਨ ਦਿਨ ਵਜੋਂ ਵਧ ਵ ਤਿੰਨ ਉਹ ਚਲਾ ਲੈਂਦੇ ਹਾ ਫੇਰ ਉਸ ਤੋਂ ਬਾਅਦ ਆਪਾਂ ਤਾਜ਼ਾ ਫੇਰ ਸਾੜ ਕੇ ਕੇ ਰੱਖ ਲੈਂਦੇ ਹਾਂ। ਫੇਰ ਕਿਸੇ ਵੇਲੇ ਹੁਣ- ਕਿਸੇ ਵੇਲੇ ਕਾਹਲੀ ਹੁੰਦੀ ਹੈ ਫਿਰ ਐਟ ਏ ਟਾਈਮ ਸਾਨੂੰ ਟੈਮ ਲੱਗਦਾ ਤੇਲ ਨੂੰ ਥੋੜਾ
ਹਾਂ ਉਹ ਤੇ ਹੈ। ਦੋ ਤਿੰਨ ਦਿਨ ਤਾਂ ਠੀਕ ਰਹਿੰਦੇ ਲੋਕ ਵੱਡੇ-ਵੱਡੇ ਇੰਨੇ-ਇੰਨੇ ਤੇਲ ਲਗਾ ਸਾੜ ਲੈਂਦੇ ਆ ਫੇਰ ਦਸ-ਦਸ ਵੀਹ-ਵੀਹ ਦਿਨ ਤੱਕ ਚਲਾਦੇ ਆ ਫੇਰ ਉਹ ਵੀ ਠੀਕ ਨੀ ਹੁੰਦਾ ਨਾ।
ਹਾਂ ਉਹ ਤੇ ਹੈ ਉਹ ਚੇਂਜ ਕਰ ਦਿੰਦੇ ਨਾ ਆਪਣਾ ਹਰਾ-ਹਰਾ ਨਾ ਹਾਂ ਇਹਨੂੰ ਅਸੀਂ ਜ਼ਿਆਦਾ ਤੇ ਦੇ ਹਾਂਜੀ ਨਾ- ਵੀ ਆਪਾਂ ਨਾ ਪਿਆ ਇਹਦਾ ਤੇ ਉਹ ਨਾ ਆਪਣਾ ਰੰਗ ਚੇਂਜ ਕਰ ਦਿੰਦੇ ਆ। ਆਹ ਮਤਲਬ ਹਰਾ ਗ੍ਰੀਨ ਜਿਹਾ ਰੰਗ ਹੋ ਜਾਂਦਾ ਉਹਦਾ ਹਲਕਾ-ਹਲਕਾ ਤੇ ਏਸ ਕਰਕੇ ਹੂੰ ਹੂੰ ਤੁਸੀਂ ਬਣਾ ਮਤਲਬ ਨਾ ਹੁਣ ਨਾ ਹੁਣ ਤਾਂ ਨਾਸ਼ਤਾ- ਲੰਚ ਚ- ਬਸ ਇੱਕੋ ਵਾਰੀ ਬਣਾਇਆ ਲੰਚ ਵਗੈਰਾ।
ਹਾਂ ਇੱਕੋ ਵਾਰੀ ਬਣਾਇਆ ਸੀ ਮੈਂ ਤੇ ਕਿਉਂਕਿ ਮੈਂ ਆਪ ਤੁਹਾਨੂੰ ਦੱਸਿਆ ਬੱਚੇ ਲੇਟ ਉੱਠੇ ਤੇ ਮੈਂ ਉਹਨਾਂ ਨੂੰ ਇਹ ਡਾਂਟਦੀ ਪਈ ਸੀ ਕਿ ਲੇਟ ਕਿਉਂ ਉੱਠਦੇ ਹੋ ਥੋੜਾ ਜਲਦੀ ਉੱਠਿਆ ਕਰੋ ਕਿਉਂਕਿ ਸਾਰਾ ਖ਼ਰਾਬ ਹੋ ਜਾਂਦਾ। ਦਾ ਹੁਣ
ਸਿਸਟਮ ਖਰਾਬ ਹੋ ਜਾਂਦਾ ਸਾਰਾ ਹਾਂ ਸਾਰਾ
ਸਿਹਤ ਤੇ ਵੀ ਤੇ ਫ਼ਰਕ ਪੈਂਦਾ ਹੈ ਨਾ
ਹਾਂ ਇਹ ਤੇ ਹੈ ਹੀ ਬੱਚਾ ਫੇਰ ਉਹ ਨਹਾਣਾ ਨ ਹ ਉਹ ਵੈਸੇ ਵੀ ਵੈਸੇ ਵੀ ਬੱਚੇ ਬੱਚਾ ਉਹ ਲੱਗਦਾ ਜਿਵੇਂ ਕਰੋ ਨਾ ਵੀ ਬੱਚਾ ਨਹਾਤਾ ਧੋਤਾ ਨੀ ਕੰਗੀ ਨਹੀਂ ਕੀਤੀ ਫੇਰ ਉਹ ਅਹ ਉਹ ਥੋੜਾ ਏਦਾਂ ਹੀ ਲਗਦਾ ਬੱਚਾ ਢਿੱਲਾ ਹੈਗਾ।
ਹਾਂ ਹਾਂ ਤੇ ਤਾਂ ਵੀ ਫਿਰ ਇਹ ਹੀ ਹੈ ਲੇਟ ਉੱਠੋਗੇ ਤੇ ਰਾਤੀ ਤੇ ਲੇਟ ਸੋਵੋ ਗੇ
ਹਾਂ ਉਹ ਤਾਂ ਹੁਣ ਸਾਨੂੰ ਅਸੀਂ ਹੁਣ ਆ ਗਿਆ ਅਸੀਂ ਆਪਾਂ ਜਲਦੀ ਉੱਠਦੇ ਹਾਂ ਤੇ ਫੇਿਰ ਸਾਡੇ ਜਲਦੀ ਦੇ ਫਾਇਦੇ ਵੀ ਹੈ ਕਿ ਆਪਾਂ ਜੇ ਚੱਲ ਹੁਣ ਮਾਵਾਂ ਦਾ ਤਾਂ ਹੈਗਾ ਆਪਣਾ ਗੁੜ ਸਵੇਰੇ ਸਵੇਰੇ ਉੱਠੇ ਪਾਠ ਪੂਜਾ ਕੀਤੀ ਨਾ ਕੇ ਗੁਰਦੁਆਰੇ ਤੇ ਆਪਣਾ ਵੀ ਜਲਦੀ ਉੱਠਣ ਦੇ ਫ਼ਾਇਦੇ ਵੀ ਏ ਤੇ ਫੇਿਰ ਕਿਸੇ ਵੇਲੇ ਸਰੀਰ ਖ਼ਰਾਬ ਹੁੰਦਾ ਹੈ ਤੇ ਥੋੜਾ ਜਿਹਾ ਦੇਰ ਨਾਲ ਉੱਠਦੇ ਆ ਫੇਰ ਏਦਾਂ ਲੱਗਦਾ ਕਿ ਸਾਡਾ ਸਾਰਾ ਕੰਮ ਹੀ ਰਹਿ ਗਿਆ ਫੇਿਰ ਆਦਤ ਪਈ ਹੁੰਦੀ ਹੈ ਨਾ ਵੀ ਜਲਦੀ ਉੱਠਣ ਦੀ ਹਮ
ਬੱਚੇ ਤੇ ਅੱਜ ਕੱਲ੍ਹ ਨਾ ਕੋਈ ਪਾਠ ਪੂ ਜਾਂ ਨਾ ਕੁੱਛ ਬਸ ਉੱਠਦੇ ਆ ਉੱਠ ਕੇ ਹੁਣ ਰੋਟੀ ਖਾ ਲਈ ਹੁਣ ਫੋਨ ਚਲਾਏਂ ਗੇ ਫਿਰ ਨਹਾਏਗੇ ਫੇਿਰ ਰਾਤੀ ਫੋਨ ਚਲਾਉਂਦੇ ਰਹਿੰਦੇ ਆ ਲੇਟ ਤੱਕ ਇਵੇਂ ਤੁਹਾਡੇ ਅੱਖਾਂ ਤੇ ਵੀ ਅਸਰ ਪੈਣਾ ਹੈ ਅੱਜ ਕੱਲ ਤੇ ਵੈਸੇ ਵੀ ਕਹਿੰਦੇ ਆ ਕਿ ਬੜੀ ਜਿਆਦਾ ਖ਼ਰਾਬ ਹੋ ਰਿਹਾ ਅੱਖਾਂ ਲੋਕਾਂ ਦੀ ਖ਼ਰਾਬ ਹੋ ਰਹੀ ਹੈ ਛੋਟੇ ਛੋਟੇ ਬੱਚੇ ਦੋ ਦੋ ਸਾਲਾਂ ਦੇ ਮੇਰੇ ਹੈਗਾ ਕਜ਼ਨ ਉਹਦਾ ਮੁੰਡਾ ਹੈਗਾ ਦੋ ਸਾਲ ਦਾ ਵੀ ਨੀ ਹੈਗਾ ਉਹ ਫੋਨ ਸਾਰਾ ਫੋਨ ਚਲਾਉਣਾ ਆਉਂਦਾ ਉਹਨੂੰ ਸਾਰਾ ਫੋਨ ਫੋਨ
ਅੱਛਾ ਹਾਂ ਅੱਜ ਕੱਲ ਸਗੋਂ ਸਾਨੂੰ ਨੀ ਚਲਾਣਾ ਆਉਂਦਾ ਤੇ ਬੱਚਿਆਂ ਨੂੰ ਸਗੋਂ ਜ਼ਿਆਦਾ ਚਲਾ ਲਈ ਆ ਜਾਂਦੇ ਨੇ ਫੋਨ ਬੱਚਿਆਂ ਨੂੰ ਸਾਰਾ ਪਤਾਉਂਦਾ ਇਹਨਾਂ ਨੂੰ ਅੱਜ ਕੱਲ੍ਹ ਬੱਚਿਆਂ ਨੂੰ ਦਿਮਾਗ ਕੰਪਿਊਟਰ ਹੈਗਾ
ਹਾਂ, ਉਨਾਂ ਨੂੰ ਸਭ ਕੁਛ ਪਤੈ ਫੋਨ ਸਾਨੂੰ ਵੀ ਨੀ ਪਤੈ ਇੰਨੀ ਚੀਜ਼ਾਂ ਜਿੰਨੀ ਔਨਾਂ ਨੂੰ ਪਤੈ ਕਿ ਐਥੋਂ ਦੀ ਐ ਚੱਲੇਗਾ ਐਥੋ ਦੀ ਔ ਚੱਲੇਗਾ। ਫੋਨ ਨਹੀਂ ਤੇ ਬੱਚੇ ਫਿਰ ਟੀ ਵੀ ਦੇਖਦੇ ਆ ਪੂਰਾ ਦਿਨ ਐਹੀ ਏ ਬਸ।
ਹੈਲੋ
ਹਾਂ ਮੈਂ ਇਹੀ ਕਹਿ ਰਹੀ ਸੀ ਮੈਂ ਕਿਹਾ ਬੱਚੇ ਫੋਨ ਨਹੀਂ ਚਲਾਉਂਦੇ ਤੇ ਫਿਰ ਟੀ ਵੀ ਦੇਖ ਲੈਂਦੇ ਆ
ਟੀ ਵੀ ਦੇਖ ਲੈਣਾ ਹਾਂ ਫੇਿਰ ਸਾਡੇ ਵਰਗੇ ਵੀ ਤਾਂ ਇਹ ਕਰਦੇ ਨਾ ਤਾਂ ਰੋੌਲਾ ਪਾਉਂਦੇ ਨੇ ਬੱਚੇ ਜਾਂ ਘਰ ਵਿੱਚ ਗੰਦ ਬਜਾਦੇ ਨੇ ਫੇਰ ਅਸੀਂ ਕਹਿੰਦੇ ਹਾਂ ਵੀ ਸੀਂ ਕਹਿੰਦੇ ਵੀ ਚੱਲ ਜਾਓ ਤੁਸੀਂ ਮੋਬਾਇਲ ਦੇਖੋ ਟੀ ਵੀ ਦੇਖੋ ਇਹ ਤਾਂ ਮਾਵਾਂ ਦੀ ਵੀ ਗਲਤੀ ਹੁੰਦੀ ਹੈ। ਕਿ ਅਸੀਂ ਬੱਚਿਆਂ ਨੂੰ ਥੋੜਾ ਹਾਂ ਕਰ ਨੀ ਸਕਦੇ ਪਰ ਬੱਚੇ ਵੀ ਕੀ ਕਰਨ ਫੇਰ ਘਰ ਵਿੱਚ ਗੰਦ ਵੀ ਤੇ ਇਨਾ ਪਾ ਦਿੰਦੇ ਨੇ
ਸਹੀ ਗੱਲ ਪਰ ਫੋਨ ਚਲਾਓ ਟੀ ਵੀ ਦੇਖੋ ਨਾ ਲਿਮਿਟ ਨਾਲ ਸਹੀ ਲੱਗਦਾ ਹੈ। ਬੱਚੇ ਫਰ ਇੰਨਾ ਫੋਨ ਚਲਾਉਂਦੇ ਆ ਫੇਰ ਧੁੱਪ ਵੀ ਇੰਨੀ ਆ ਗਰਮੀ ਵੀਨੇ ਇਹ ਵੀ ਨਹੀਂ ਕਹਿ ਸਕਦੇ ਕਿ ਬਾਹਰ ਜਾ ਕੇ
ਬਾਹਰ ਜਾ ਹਾਂ। ਬਾਹਰ ਜਾ ਕੇ ਤਾਈ ਹੁਣ ਸਰਦੀਆਂ ਸੀ ਤੇ ਬਾਹਰ ਆਪਣਾ ਸਾਡੇ ਬੱਚੇ ਸਾਰੇ ਸਾਈਕਲਾਂ ਸੁਕਲਾਂ ਚਲਾਉਂਦੇ ਸੀ ਨਿੱਕੇ ਨਿੱਕੇ ਬੱਚੇ ਗਲੀ ਦੇ ਸਾਰੇ ਇਕੱਠੇ ਹੋ ਜਾਂਦੇ ਨੇ ਤੇ ਫੇਰ ਸਪਣੇੇ ਸੈ ਚਲਾਉਂਦੇ ਸੀ ਪਰ ਹੁਣ ਸਾਈਕਲ ਉੱਥੇ ਤਰੱਕਦੀ ਪਈ ਹੈ। ਕਿਉਂਕਿ ਬਾਹਰ ਜਾਣ ਦਾ ਮਾਹੌਲ ਹੀ ਨਹੀ ਗਾ। ਸ਼ਾਮੀ ਚਲੇ ਜਾਂਦੇ ਆ ਆਪਣਾ ਸਵੀਮਿੰਗ ਚਲੇ ਜਾਂਦੇ ਨੇ ਫੇਰ ਸਾਢੇ ਸੱਤ ਆਉਂਦੇ ਨੇ ਤੇ ਸਾਢੇ ਸੱਤ ਆ ਕੇ ਤੇ ਫੇਰ ਆਪਣਾ ਉਸ ਤੋਂ ਬਾਅਦ ਟਾਈਮ ਹੀ ਨੀ ਹੁੰਦਾ ਬੱਚੇ ਕੋਲ ਸਾਢੇ ਸੱਤ ਹਨੇਰਾ ਪੈ ਜਾਂਦਾ ਰੋਟੀ ਮੰਗ ਲੈਂਦੇ ਨੇ ਬੱਚੇ
ਹਮ ਜਾਂਦਾ ਨਾ ਬੱਚਾ ਫੇਿਰ ਸਵੀਮਿੰਗ ਕਰਕੇ ਵੀ ਥਕਾਵਟ ਤੇ ਹੋਈ ਜਾਂਦੀ ਹੈ। ਫਿਰ ਨਾਲ ਮੈਂ ਪੁੱਛਣਾ ਸੀ ਤੁਹਾਡੇ ਕੋਲ ਸਵਿਮਿੰਗ ਕਰਨ ਜਾਂਦੇ ਨੇ ਤੇ ਉਹਨਾਂ ਦੀ ਇਵੇਂ ਤੇ ਵਾਲ ਰੋਜ਼ ਹੀ ਗਿੱਲੇ ਹੋ ਜਾਂਦੇ ਹੋਣੇ ਨੇ ਜਾਂ ਕੈਪ ਆਉਂਦੀ
ਹਾਂ ਕੈਪ ਆਉਂਦੀ ਹੈ ਉਹ ਦੂਸਰੀ ਸਵੀਮਿੰਗ ਵਾਲੀ ਕੈਪ ਹੁੰਦੀ ਹੈ ਪਲਾਸਟਿਕ ਦੀ ਪਲਾਸਟਿਕ ਵਾਲੀ ਉਹ ਲੈ ਕੇ ਆਏ ਦੇ ਨੇ ਵੱਲ ਹਲਕੇ ਫੁਲਕੇ ਤਾਂ ਗਿੱਲੇ ਹੁੰਦੇ ਹੀ ਤੇ ਫੇਿਰ ਇਨੇ ਨੀ ਕਹਿ ਸਕਦੇ ਲੇਕਿਨ ਫਿਰ ਘਰ ਆ ਕੇ ਥੋੜਾ ਜਿਹਾ ਵਾਲਾਂ ਨੂੰ ਕੋਲ ਭੁੱਲਣਦੇ ਨੇ ਕਿਉਂਕਿ, ਅਸੀਂ ਆਪਾਂ ਸਰਦਾਰ ਅਸੀਂ ਸਰਦਾਰ ਹਾਂ ਤੇ ਸਾਡਾ ਬੱਚਾ ਹਾਂ, ਮੋਨਿਆਂ ਦੇ ਤਾਂ ਚਲੋ ਨਾਲ ਦ ਨਾਲ ਸੁੱਕ ਜਾਂਦੇ ਨੇ ਤੇ ਫੇਰ, ਇਹ ਕੇ ਥੋੜਾ ਜਿਹਾ ਬੈਠ ਨੇ ਨਾਲੇ ਅਰਾਮ ਨਾਲ ਕਰ ਲੈਂਦੇ ਨੇ, ਨਾਲ ਥੋੜਾ ਜਿਹਾ ਵਾਲ ਆਪਣੇ ਖੋਲ ਲਏ
ਚਲੋ ਸਹੀ ਹੈ ਫੇਰ, ਚਲੋ ਠੀਕ ਹੈ, ਮੈਂ ਕਰਾਂਗੀ ਤੁਹਾਨੂੰ ਥੋੜੀ
ਹਾਂਜੀ, ਕੋਈ ਨੀ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ
ਹਾਂਜੀ। ਮੈਨੂੰ ਵੀ ਮੈਂ ਕਰਾਂਗੀ ਥੋੜੇ ਦਿਨ ਤੱਕ ਤੁਹਾਨੂੰ ਫੋਨ ਫਿਰ ਦੁਬਾਰਾ ਹੈ ਨਾ, ਮੈਨੂੰ ਦੱਸਣਾ ਬਾਕੀ ਤੁਹਾਡੇ ਬੱਚੇ ਫੇਰ ਕਰਾ ਦਿੳ ਸਵਿਮਿੰਗ
ਹਾਂ, ਹਾਂ ਕੋਈ ਗੱਲ ਨੀ, ਠੀਕ ਹੈ। ਦੱਸੋ ਓਕੇ ਸਤਿ ਸ਼੍ਰੀ ਅਕਾਲ।